ਸਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕੀ।
ਬਸ ਵਧੀਆ ਜੀ ਤੁਸੀਂ ਦੱਸੋ ਕਿ ਹੋ ਰਿਹਾ।
ਬਸ ਫਰੀ ਹੋ ਕੇ ਬੈਠੇ ਸੀ ਹੋਣੇ।
ਹੋ ਗਿਆ ਨਾਸ਼ਤਾ ਦੀ ਆਪਦਾ।
ਹਾਂ ਨਾਸ਼ਤਾ ਹੋ ਗਿਆ ਹੁਣ ਤਾਂ ਲੰਚ ਦੀ ਤਿਆਰੀ ਹੋਣ ਲੱਗੀ ਹਾਂ ਬਸ। ਸਾਰਿਆਂ ਨੂੰ ਮੈਸੇਜ ਕਾਲ ਹੀ ਕਰ ਰਹੀ ਸੀ ਮੈਂ ਕਿ ਯੋਗਾ ਦੇ ਸੈਮੀਨਾਰਸ ਲਗਾ ਰਹੀ ਸੀ ਇੱਥੇ। ਵਰਕਸ਼ਾਪ ਸੈਮੀਨਾਰਸ ਤੇ ਜਿਹਦੇ ਚ ਪਹਿਲੇ ਦਿਨ ਤੇ ਫਰੀ ਹੈਗਾ। ਫਰੀ ਆਫ ਕੋਸਟ ਏ ਹਮ। ਮੈਂ ਕਿਹਾ ਤੁਹਾਡੇ ਕਾਫ਼ੀ ਲਿੰਕ ਨੇ ਤੁਹਾਨੂੰ ਬੋਲਣੀ ਆ। ਤੁਹਾਡੇ ਜਿੰਨੇ ਫਰੈਂਡਸ ਨੇ ਹਾਂ ਹਾਂ ਤੇ ਸਭ ਨੂੰ ਮੈਂ।
ਕੋਲ ਅਗਰ ਓਨਾਨੇ ਜੋਏਨ ਕਰਨਾ ਹੋਏਗਾ ਤੇ ਮੈਂ ਆਪ ਜੀ ਨੂੰ ਦਾੱਸ ਦਾਂਗੀ।
ਮੈਂ ਤਾਨੂੰ ਵਟਸਪ ਤੇ ਨਾ ਸਾਰੀ ਡਿਟੇਲ ਸਬ ਕੁੱਛ ਮੈਸੇਜ ਕਾਰਦਾਂਗੀ।
ਹਾਂਜੀ, ਹਾਂਜੀ ਠੀਕ ਐ ਜੀ।
ਤੂਸੀ ਜਿੰਨੇ ਵੀ ਤੂਆਡੇ ਗਰੁੱਪ ਨੇ ਸਾਰੇਆਂ ਚ ਮੇਰਾ ਮੈਸੇਜ ਪਾ ਦੇਨਾ।
ਹਾਂਜੀ, ਹਾਂਜੀ ਮੈਂ ਪਾ ਦਾਂਗੀ, ਮੇਰੇ ਹੋਰ ਵੀ ਰਿਲੇਟਿਵ ਹੈਗੇ ਐ ਜੇੜੇ ਮੇਰੇ ਹੋਰ ਵੀ ਮਿਲਨ ਵਾਲੇ ਹੈਗੇ ਜੇੜਾ ਯੋਗਾ ਵਗੈਰਾ ਕਲਾਸਾਂ ਵਗੈਰਾ ਅਟੈਂਡ ਕਰਦੇ ਹੈਗੇ ਐਂ ਓਨਾਂ ਨੂੰ ਵੀ ਪੁੱਛ ਲਾਂਗੀ ਅਗਰ ਓਨਾਂ ਨੇ ਜੋਏ ਤੂਸੀ ਔਨਲਾਈਨ ਕਲਾਸਾਂ ਵੀ ਦੇਂਦੇ ਹੈਗੇ ਓ?
ਨਹੀਂ ਹੱਲੇ ਤੇ ਦੇਖੋ ਓਫਲਾਈਨ ਏ ਸੈਮੀਨਾਰ, ਤੇ ਹਾਂ ਔਫਲਾਈਨ ਸੈਮੀਨਾਰ ਏ ਏਦੇ ਚ ਮਤਲਬ ਪੈਲੇ ਦਿਨ ਤੇ ਫ੍ਰੀ ਏ ਸਾਰਾ। ਠੀਕ ਐ, ਬੱਚੇ ਵੀ ਜੋਏਨ ਕਾਰ ਸਕਦੇ ਨੇ ਔਰ ਲੇਡੀਜ਼ ਵੀ। ਕਿਉਂਕਿ ਲੇਡੀਜ਼ ਅਜ-ਕਲ ਆਪਣਾ ਧੇਆਨ ਨੀ ਰੱਖਦੀਆਂ ਨਾ ਬਿਲਕੁਲ ਸਾਰਾ ਦਿਨ ਰਸੋਈ ਦੇ ਕਾੰਮ ਵਿੱਚ ਲੱਗੀਆਨ।
ਵੈਸੇ ਦੇਖੇਆ ਜਾਏ ਤੇ ਐ ਵੀ ਜੇੜਾ ਕਾੰਮ ਏ, ਐਵੀ ਏੱਕ ਤਰਾਂ ਦਾ ਯੋਗਾ ਈ ਏ ਦੇਖੇਆ ਜਾਏ ਤੇ।
ਨਹੀਂ ਜੇ ਯੋਗਾ ਨੀ ਏ ਯੋਗੇ ਵਾਸਤੇ ਤੇ ਤੂਆਨੂੰ ਪ੍ਰੋਪਰ ਤੂਆਡੀ ਸਾਹ ਦੀ ਪ੍ਰੈਕਟਿਸ ਹੋਣੀ ਚਾਈਦੀ ਏ ਕਿਸ ਤਰੀਕੇ ਨਾਲ ਲੈ ਰੇ ਓ। ਅਸੀ ਤੇ ਘਾਰ ਉਵੇਂ ਕਾੰਮ ਕਰ ਹਾ। ਐਕਸਰਸਾਈਜ਼ ਹੁੰਦੀ ਐ ਪਰ ਓ ਕੀ ਸਈ ਵੇਅ ਨਾਲ ਨੀ ਹੁੰਦੀ।
ਦੇਖ ਲੋ ਮੈਡੀਟੇਸ਼ਨ ਵਗੇਰਾ ਬੰਦਾ ਕਾੱਰ ਲੈਂਦਾ ਹੈਗਾ ਥੋੜੀ ਦੇਰ ਹਾਂਜੀ ਬੋਡੀ ਨੂੰ, ਅੱਛ, ਅੱਛ।
ਡਿਸੀਪਲਿਨ ਤਰੀਕੇ ਨਾਲ ਕਰੋ ਨਾ, ਓ ਡਿਫਰੈਂਟ ਹੁੰਦੈ ਵੀ ਤੂਸੀ ਅ ਇੰਨੀ ਦੇਰ ਪ੍ਰਾਣਾਯਮ ਕਰਨੈ ਇੰਨੀ ਦੇਰ ਤੂਸੀ ਔ ਕਰਨੈ।
ਤਾਂ ਹੀ ਫੇਰ ਅਸੀ ਕੈਂਨੇ ਆਂ, ਹਾਏ ਸਾਨੂੰ ਕੋਈ ਫਰਕ ਕਿਉਂ ਨੀ ਪੈਂਦਾ ਹੈਗਾ ਜੇ ਅਸੀ ਸਈ ਤਰਾ ਕਰਦੇ ਈ ਨੀ ਹੈਗੇ। ਪ੍ਰੋਪਰ ਜਿੱਦਾਂ ਕੈਂਦੇ ਨਾ ਹਰ ਚੀਜ ਦੀ ਚੀਜ ਦੀ ਪ੍ਰੋਪਰ ਜਿੱਦਾਂ ਡਾਇਟ ਹੋਂਦੀ ਹੈਗੀ ਐ ਏਦਾਂ ਈ ਪ੍ਰੋਪਰ ਯੋਗਾ ਕਰਾਂਗੇ ਤਾਂ ਈ ਸਾਨੂੰ ਕੋਈ ਫ਼ਰਕ ਲੱਗੇਗਾ। ਅਪਨੀ ਬੋਡੀ ਚ।
ਮੇਨ ਤੇ ਓਈ ਏ ਤਾਨੂੰ ਡਾਇਟ ਫੋਲੋ ਕਰਨੀ ਐ ਐਦੇ ਨਾਲ।
ਵੀ ਤੂਸੀ ਔਨਲਾਈਨ ਵੀ ਸਟਾਟ ਕਰੋਗੇ?
ਹਾਂਜੀ, ਇੱਕ ਪੈਲੇ ਵਰਕਸ਼ੋਪ ਲਾਂਗੀ।
ਅੱਛ ਛ, ਛ।
ਵੇਖਾਂਗੀ ਕਿ ਕਿੰਨੇ ਮੈਂਬਰ ਜੁੜਦੇ ਨੇ, ਹੁਣੇ ਤੇ ਫ੍ਰੀ ਔਫ਼ ਕੋਸਟ ਏ। ਬੱਚੇਆਂ ਨੂੰ ਵੀ ਲੈ ਕੇ ਆਏਆ ਜੇ ਕਿਉਂਕਿ ਬੱਚੇਆਂ ਵਾਸਤੇ ਵੀ ਐਕਸਟਰਾ ਕਲਾਸਿਸ ਨੇ ਅੱਜ-ਕੱਲ ਦੇ ਬੱਚੇ ਸਕ੍ਰੀਨ ਨਾਲ ਲੱਗੇ ਰੈਂਦੇ ਨੇ।
ਹਾਂਜੀ ਐ ਤੇ ਹੈ ਸਗੋਂ ਸਬ ਤੋਂ ਵੱਡਾ ਪ੍ਰੋਬਲਮ ਹੈਗੀ ਬੱਚੇਆਂ ਦੀ ਕਿ ਅੱਜ-ਕੱਲ ਸਕ੍ਰੀਨ ਤੇ ਜੁੜ ਰੇ ਬੱਚੇ।
ਹੂੰ।
ਐ ਤੇ ਹੈਗਾ ਜੇ, ਚਲੋ ਐ ਤੇ ਬੜੀ ਵਦੀਆ ਗਾੱਲ ਏ, ਤੂਸੀ ਵਰਕਸ਼ੋਪ ਕੀਤੀ ਹੈਗੀ ਏ ਯੋਗਾ ਕਲਾਸਾਂ ਦੇ।
ਥੋੜਾ ਟਾਈਮ ਪੈਲੇ ਈ ਇੰਸਟਰਕਟਰ ਬਨੀ ਸੀ ਯੋਗਾ ਦੀ ਦੀਨਾ, ਹਾਂ ਇੰਸਟਰਕਸ਼ਨਸ ਦੇਨਾ, ਇੰਸਟਰਕਟ ਕਰਨਾ। ਮੈਂ ਇੰਸਟਾ ਤੇ ਕਾਫ਼ੀ ਵੀਡੀਓਜ਼ ਵੀ ਬਨਾਨੀ ਆਂ।
ਔਨਲਾਈਨ ਨਈ ਦੇ ਰੇ ਹੈਗੇ ਓ, ਤੇ ਵੈਸੇ ਈ ਤੂਸੀ ਕਾਲ ਤੇ ਗਾੱਲ ਕਾਰਕੇ ਦਾੱਸ ਸਕਦੇ ਹੈਗੇ ਓ ਕਿ ਮਤਲਬ
ਨੀ ਔਨਲਾਈਨ ਮੈਂ ਸ਼ੁਰੂ ਕਰਾਂਗੀ। ਓਨਲਾਈਨ ਸ਼ੁਰੂ ਕਰਾਂਗੇ, ਹਾਂ ਪੈਲੇ ਇੱਕ ਵਾਰੀ ਸੈਮੀਨਾਰ ਲੈਲਾਂ। ਕਿੰਨੇ ਲੋਗ ਜੁੜਦੇ ਨੇ ਓਦੇ ਹਿਸਾਬ ਨਾਲ ਕਿ ਔਨਲਾਈਨ
ਅੱਛਾ, ਤੇ ਆੱਜ ਤੇਨੂ ਕਿੰਨਾ ਟਾਈਮ ਹੋ ਗੇਐ, ਸਟਾਰਟ ਕਿੱਤੇ ਹੋਏ ਐ ਚੀਜ?
ਮੈਨ ਤਾ ਕਾਫੀ ਟਾਈਮ ਹੋ ਗੇਆ ਕਲਾਸਿਸ ਲੈਂਦਆਂ, ਹੁਨ ਮੈਂ ਥੋੜਾ ਵੱਡੇ ਲੈਵਲ ਤੇ ਕਰਨਾ ਚ੍ਹਾਨੀ ਆਂ।
ਅੱਛਾ, ਅੱਛਾ ਜੀ, ਵੈਸੇ ਆਪ ਜੀ ਕੋਲ ਆ ਰਏ ਹੈਗੇ ਹੋਰ, ਆਸ ਪਾਸ ਦੇ?
ਮੇਰੀ ਸਵੇਰੇ ਪਾੰਜ ਵਜੇ ਤੋ ਕਲਾਸਿਸ ਸ਼ੁਰੂ ਹੋ ਜਾਂਦੀਆਂ ਨੇ, ਪਾੰਜ ਵਜੇ ਤੋ ਲੈ ਕੇ ਏ ਨੌ ਵਜੇ ਤਕ ਸਵੇਰੇ, ਫੇਰ ਸ਼ਾਮੀ ਚਾਰ ਵਜੇ ਤੋ ਲੈ ਕੇ ਆੱਠ ਵਜੇ ਤਕ। ਅਲੱਗ, ਲੱਗ ਬੈਚ ਹੁੰਦੇ ਨੇ ਮੇਰੇ, ਹਾਂ।
ਅੱਛਾ। ਹਰ ਤਰਾ ਦੇ, ਲ ਹਰ ਤਰਾ ਦੇ ਬੰਦੇ ਆਂਦੇ ਨੇ?
ਹੂੰ, ਹੂੰ, ਹੂੰ, ਹੂੰ ਯੰਗ ਕੁੜੀਆਂ ਬੜੀਆਂ ਆਂਦੀਆਂ ਨੇ ਅੱਜ-ਕੱਲ। ਤੂਸੀ ਵੇਖੇਆ ਹੋਏਗਾ ਯੰਗ ਕੁੜੀਆਂ ਕਿੰਨੀਆਂ ਮੋਟੀਆਂ ਹੋਈ ਜਾ ਰੀਆਂ ਅਨ?
ਹਾਂਜੀ, ਹਾਂਜੀ ਐ ਤੇ ਹੈ ਈ ਏ, ਅਸੀ ਆਪ ਸਾੰਨ ਲੱਗਦਾ ਹੈਗਾ ਕਿ ਸਾਨੂੰ ਵੀ ਕੁੱਛ ਫਿਟ ਮੈ ਜਾਂ ਕੁਛ ਯੋਗਾ ਵਗੈਰਾ ਕਲਾਸਾਂ ਬਸ ਬਸ ਸੋ ਯੋ ਏ ਨ ਬਸ ਟਾਈਮ ਨੀ ਲੱਗ ਪਾਦਾ ਹੈਗਾ ਆਪਣੇ ਵਸ।
ਦੇਖੋ ਟਾਈਮ ਤੇ ਕੱਢਣਾ ਪਏਗਾ ਅਸੀਂ ਸਾਰਿਆਂ ਲਈ ਟਾਈਮ ਕੱਢ ਲੈਂਦੇ ਹਾਂ ਆਪਣੇ ਲਈ ਕਰਨ ਲਈ।
ਉਹੀ ਹੁੰਦਾ ਨਾ ਕਿ ਬੰਦਾ ਕਹਿੰਦਾ ਕਿ ਚਲੋ ਥੋੜਾ ਫਰੀ ਹੋਏ ਤੇ ਥੋੜਾ ਚਲੋ ਐਸੀ ਹੀ ਰੈਸਟ ਵਗੈਰਾ। ਕਰਲੋ ਬਸ ਇਹ ਨੀ ਹੈ ਕਿ ਵੀ ਆਪਣੇ ਸਰੀਰ ਤੇ ਗੱਲ ਕੁੱਛ
ਹਾਂ ਅੱਜ ਕੱਲ੍ਹ ਮੇਨ ਟਾਈਮ ਅਸੀਂ ਜਿਹੜਾ ਰੀਲਾਂ ਵੇਖਣ ਤੇ ਲਗਾਨੇਂ ਹਾਂ।
ਹਾਂਜੀ ਇਹ ਤਾਂ ਤੁਸੀਂ ਸਹੀ ਗੱਲ ਕਈ ਹੈ।
ਸਾਰਾ ਟਾਈਮ ਅਸੀਂ ਉਥੇ ਵੇਸਟ ਕਰਨੇ ਆ।
ਨਾਲੇ ਉੱਥੇ ਪਤਾ ਨੀ ਲੱਗਦਾ ਕਿ ਕਿਸ ਟਾਈਮ ਸਾਡਾ ਘ ਹੋਇਆ ਤੇ ਕਿਸ ਟਾਈਮ ਸਾਡੇ ਦੋ ਘੰਟੇ ਹੋਏ ਹੈਗੇ ਇਹੀਏ ਅਗਰ ਅਸੀਂ ਦੋ ਇੱਕ ਘੰਟਾ ਆਪਣੇ ਆਪ ਨੂੰ ਯੋਗਾ ਤੇ ਦਈਏ ਤੇ ਅਸੀਂ ਕਿੰਨੇ ਫਿਟ ਰਹੀਏ। ਏਤੇ ਹੈਈ ਏਨਾ ਉਹੀ ਹੋਏ ਨਾ ਬਸ ਅਸੀਂ ਚੀਨ ਮਨਾ ਕਰਨੇ ਹੈਗੇ ਆ ਤੇ ਬਸ ਥੋੜੀ ਸਾਨੂੰ ਵੀ ਲੱਗੀ ਹੋਈ ਹੈਗੀ ਆਦਤ ਜਿਹੜੀ ਹੈਗੀ ਹੈ ਥੋੜੀ ਬਹੁਤ।
ਬਸ ਉਹੀ ਚੀਜ਼ ਏ ਸਾਰਾ ਟਾਈਮ ਅਸੀਂ ਲੱਗੇ ਰਹਿੰਨੇ ਆ। ਆਪਣੇ ਵੱਲ ਧਿਆਨ ਹੀ ਨੀ ਦਿੰਦੇ ਬੱਚਿਆਂ ਨੇ ਕੀ ਖਾਣਾ ਹੈ ਹਸਬੈਂਡ ਨੇ ਕੀ ਖਾਣਾ ਹੈ ਮੰਮੀ ਪਾਪਾ ਨੇ ਕੀ ਖਾਣਾ। ਅਪਣੇ ਲਈ ਕਦੀ ਸਪੈਸ਼ਲ ਬਣਾਇਆ ਨੀ।
ਨਹੀਂ ਨਹੀਂ ਇਹ ਗੱਲ ਤੇ ਸਹੀ ਕਹਿ ਰਹੇ ਹੋ ਤੁਸੀ ਹੋਰ ਤੁਸੀਂ ਬਸ ਚਲੋ ਜੋ ਬਣਿਆ ਖਾ ਲੈਂਦੇ ਹੈਗੇਆਂ।
ਮੈਨੂੰ ਯਾਦ ਮੈਂ ਵਿਆਹ ਤੋਂ ਪਹਿਲੇ ਕਿੰਨੀਆ ਏਸੀ ਚੀਜ਼ਾਂ ਸੀ ਜੇੜੀਆਂ ਬਿਲ ਕੁਛ ਨਹੀਂ ਖਾਂਦੀ ਸੀ ਪਰ ਹੁਣ ਬਣਾਨ ਦੇ ਚੱਕਰ ਚ ਇੰਜ ਲੱਗਦਾ ਕਿ ਮੈਨੂੰ ਬਣਾਣਾ ਪਏਗਾ ਤੇ ਕੀ ਬਣਾਣਾ ਜੋ ਬਣਿਆ ਖਾਲੋ।
ਤੇ ਹੇ ਈ ਹੁ ਹੂ ਹੁ ਹੂ ਹੁ।
ਪਹਿਲੇ ਬੜਾ ਹੁੰਦਾ ਸੀ ਇਹ ਨੀ ਖਾਣਾ ਉਹ ਨੀ ਖਾਣਾ।
ਹਾਂਜੀ ਇਹ ਤੇ ਹੈ ਫੇਿਰ ਬਾਅਦ ਚ ਬਾਅਦ ਤੋਂ ਫਰਕ ਤੇ ਪੈਂਦਾ ਹੈ ਥੋੜਾ ਸ ਬੰਦਾ ਜਿੱਦਾਂ ਪਹਿਲੇ। ਦੀ ਲਾਈਫ ਸਹੋਰ ਹੁੰਦੀ ਲਾਈਫ ਚੋ।
ਪਹਿਲੇ ਕੀ ਹੁੰਦਾ ਸੀ ਮੰਮੀ ਨੂੰ ਔਡਰ ਦੇਈ ਦਾ ਸੀ ਮੈਨੂੰ ਨੀ ਇਹ ਖਾਣਾ ਕੁਛ ਬਣਾ ਕੇ ਦੋ ਤੇ ਮੰਮੀ ਵੀ। ਫਟਾਫਟ ਬਣਾ ਦਿੰਦੇ ਸੀ ਹੁਣ ਖੁਦ ਹੀ ਬਨਾਨਾ। ਤੇ ਆਪਣੇ ਲਈ ਆਲਸ ਆਪਣੇ ਲਈ ਬਹੁਤ ਆਲਸ ਉਹਨਾ।
ਫੇਰ ਉਹ ਚੀਜ਼ ਦਾ ਫੇਰ ਬੰਦੇ ਨੂੰ ਉਹ ਵੀ ਨੀ ਰਹਿੰਦਾ ਹੈਗਾ ਕਿ ਚਲੋ ਅਸੀਂ ਨੀਂ ਘਰ ਹੈਗੇ। ਚਲੋ ਮੰਮਾ ਨੂੰ ਬੋਲਤਾ ਮੰਮਾ ਕੁੱਛ ਹੋਰ ਬਣਾ ਦੋ ਹੁਣ ਤੇ ਚੱਲ ਟੀਂਡੇ ਕੀ ਤੇ ਸ਼ਲਗਮ ਕੀ ਸਭ ਖਾ ਲੈਂਨੇ ਹੈਗੇ ਆ।
ਸਭ ਖਾ ਲੈਂਦੇ ਹਾਂ ਸਹੀ ਗੱਲ ਏ।
ਬੱਚਿਆਂ ਦਾ ਹੁੰਦਾ ਹੈ ਬਸ ਥੋੜ੍ਹਾ ਨਾ ਹੁਣ ਬੱਚਿਆਂ ਨੂੰ ਦਿੰਦੇ ਆ ਬਣਾ ਕੇ ਜੇ ਬੱਚੇ ਨਹੀਂ ਮਨ ਕਰਦਾ ਉਹਨਾਂ ਦਾ ਖਾਣ ਤੇ। ਇਹ ਪਰ ਕਈ ਨਾ ਕੇ ਬੱਚ ਤੇ ਅੱਜ ਕੱਲ ਤੂੰਹੀ ਉ ਮਮਾ ਮੈਗੀ ਬਣਾ ਦੋ ਮਾਇਏ ਬਣਾ ਦੋ।
ਹੂੰ।
ਇਹਨਾਂ ਨੂੰ ਕੋਈ ਦਾਲ ਸਬਜ਼ੀ ਕੋਈ ਤੋਰੀਆਂ ਕੋਈ ਹੈਲਦੀ ਚੀਜ਼ ਖਾ ਲੋ ਤੁਸੀਂ। ਨਹੀਂ ਮੰਮਾ ਅਸੀਂ ਨਹੀਂ ਖਾਣੀ ਹੈਗੀ।
ਨਾ ਨਾ ਬਿਲਕੁਲ ਵੀ ਨਹੀਂ ਖਾਂਦੇ ਤਾਂ ਹੀ ਇਹ ਬੱਚਿਆਂ ਵਾਸਤੇ ਵੀ ਮੈਂ ਸਪੈਸ਼ਲ ਕਲਾਸਿਸ ਰੱਖ ਖਿਆ ਨੇ ਕਿ ਕੀ ਹੈ ਬੱਚੇ ਵੀ ਕੁੱਛ ਸਿੱ ਸਿੱਖਣ ਗੇ ਇਹਨਾਂ ਨੂੰ ਵੀ ਡਾਇਟ ਪਲੈਨ ਦੱਸੇ ਜਾਣਗੇ ਉੱਥੇ।
ਹਾਂਜੀ ਹਾਂਜੀ ਅੱਛਾ ਯੋਗਾ ਚ ਵੀ ਡਾਇਟ ਪਲਾਨ ਹੁੰਦੇ ਹੈਗੇ ਆ। ਅੱਛਾ ਅੱਛਾ ਜੀ ਚਲੋ ਤੁਸੀਂ ਅੱਛਾ ਅੱਛਾ।
ਹਾਂ ਹਾਂ ਬਿਲਕੁਲ ਜੰਕ ਫੂਡ ਵਗੈਰਾ ਇਹ ਸਭ ਚੀਜ਼ਾਂ ਬਾਹਰ ਦਾ ਖਾਣਾ ਬੰਦ ਸਭ ਚੀਜ਼ਾਂ ਸਭ ਬੰਦ ਬੱਚਿਆਂ ਨੂੰ ਗਾਈਡ ਕਰਾਂਗੇ।
ਇੱਕਦਮ ਤੇ ਬੰਦ ਕਰਾਂਗੇ ਇੱਕਦਮ ਤੇ ਉਹਨਾਂ ਕੋਲ ਵੀ ਨੀ ਬਦੁੰ ਹੋਣਾ ਸਾਡੇ ਕੋਲ ਵੀ ਨੀ ਹੋਣਾ ਬੰਦ। ਇਕ ਦਮ ਸੈੱਟ
ਨਹੀਂ ਨਹੀਂ ਬੱਚੇ ਕਰ ਲੈਂਦ ਨੇਂ ਐਕਚੁਲੀ ਕੀ ਹੁੰਦਾ ਹੈ ਚੰਦਏ ਥੋੜਾ ਜਿਹਾ ਕਾਂਸਲਿੰਗ ਕਰੋ ਨਾ ਬੱਚਿਆਂ ਲਈ।
ਹਾਂਜੀ ਹਾਂਜੀ।
ਨਾਲ ਐ ਪ੍ਰੋਬਲਮ ਏ। ਐ ਚੀਜ਼ ਏਨਾਂ ਨੂੰ ਪ੍ਰੋਬਲਮ ਏ, ਤੇ ਓਟੋਮੈਟਿਕਲੀ ਓ ਕੱਟ ਕਾਰ ਦੇਂਦੀ
ਸੁਨਨ ਨੂੰ ਫੇਰ ਸਈ ਗਾਈਡ ਕਰਨ ਵਾਲਾ ਮਿਲ ਜਾਏ ਨਾ
ਹਾਂ, ਓਰ ਬਾਰ ਦੇ ਕੋਈ ਵੀ ਟੀਚਰ ਹੋਏਗੀ ਯਾ ਕੋਈ ਹੋਏਗੀ ਓਦਾ ਕੈਨਾ ਬੜੀ ਜਲਦੀ ਮੰਨਦੇ ਨੇ ਬੱਚੇ
ਹਾਂਜੀ, ਐ ਤੁਸੀ ਸਈ ਕੇਰੇ ਹੈਗੇ ਓ।
ਹੂੰ।
ਘਾੱਰ ਦੇ ਬੱਚੇ ਨੀ ਨਈ, ਨਈ, ਨਈ ਮੰਨਦੇ ਹੈਗੇ ਐ ਤੇ ਗਾੱਲ ਤੁਸੀ ਸਈ ਕੀਤੀ ਹੈਗੀ ਏ।
ਕੋਈ ਹੋਗਾ ਇੰਸਟਰਕਟਰ ਯਾਂ, ਕੋਈ ਗਾੱਲ ਕਰੇ ਤੇ ਫੇਰ ਓਦਾ ਤੇ ਬੜੀ ਜਲਦੀ
ਹਾਂਜੀ, ਐ ਹੈਈ ਹੁਨ ਤੁਸੀ ਸਕੂਲ ਚ ਵੀ ਦੇਖਲੋ ਬੱਚੇ ਹੁਨ ਸਕੂਲ ਜਾਂਦੇ ਟੀਚਰਸ ਦੀ ਹਰ ਗਾੱਲ ਮੰਨਦੇ ਨੀ ਮੰਨਦੇ ਕਿ ਐਸੇ ਨਾ ਕਰੋ, ਐਸੇ ਨਾ ਕਰੋ ਐਈਓ ਤੁਸੀ ਓਨਾਂ ਨੂੰ ਕਾਰ ਕੈ ਦੋ ਕੀ ਤੁਸੀ ਆਰਾਮ ਨਾਲ ਬੈਜੋ, ਨਈ ਹੋਰ ਰੋਲਾ ਪਾਵਾਂਗੇ।
ਕਰਾਂਗੇ
ਓਈ ਏ ਨਾ, ਮੰਮੀ ਨੂੰ ਲਾਈਟਲੀ ਲੈਂਦੇ ਨੇ ਬੱਚੇ
ਹਾਂਜੀ, ਵੀ ਕੁੱਛ ਕੈ ਦੇਵੇ ਤੇ ਨਈ ਫੇਰ ਓਈਓ ਨਾ ਬਾੱਸ ਸੁਨਦੇ ਨੀ ਹੈਗੇ ਆੱਜ-ਕਾੱਲ ਦੇ ਥੋੜੇ ਬੱਚੇ ਕੁੱਛ ਐ ਵੀ ਹੈਗੇ। ਪੈਲੇ ਸਾਡੇ ਟੈਮ ਤੇ ਸੀ ਚਲੋ ਅਸੀ ਜਿੱਥੇ ਸਾਨੂੰ ਬਾਯਾ, ਹਾਂਜੀ।
ਮੰਮੀ ਨੂੰ ਵੇਖ ਕੇ ਡਾਰ ਜਾਂਦੇ ਅਸੀ ਮੰਮੀ ਕੁੱਛ ਕੈਨਗੇ ਹੁਣੇ ਡਾਂ
ਤੇ ਏਵੀ ਨਾ ਕੁੱਛ ਬਾੱਸ ਦੇਖ ਲੀ ਅੱਖਾਂ ਨਾਲ ਤਾਂ ਬੰਜਾ ਬੈ ਜਾਂਦਾ ਹੈਗਾ ਸੀ। ਆੱਜ-ਕਾੱਲ ਤੇ ਤੁਸੀ ਅੱਖਾਂ ਵਖਾਓ ਤੁਸੀ ਓਨਾ ਦੀ ਵੇਖ ਲੋ।
ਹਾਂ, ਨਈ ਬੱਚੇ ਆੱਜ-ਕਾੱਲ ਐਜਂ ਮੋੜ ਮੋੜ ਕੇ ਜਵਾਬ ਦੇਂਦੇ ਨੇ। ਗਾੱਲ ਕਰੇਗੇ ਤੁਸੀ ਗਾੱਲ ਕਰਕੇ ਜਾਂਦੇ ਕਿ ਤੇ ਓ ਸਾਡੀ ਹਿੰਮਤ ਨੀ ਹੁੰਦੀ ਸੀ ਮੰਮੀ ਨੂੰ ਕੈਨ ਦੀ ਕੁੱਛ ਵੀ, ਮੰਮੀ-ਡੈਡੀ ਨੂੰ ਵੀ ਕਯੋਂ ਵਾਪਿਸ ਧੋ ਲਾਂਗੇ ਏਨਾਂ ਨੂੰ ਰਿਪਲਾਏ ਨੀ ਕਰਦੇ ਸੀ ਆਪਾ ਬਿਲਕੁੱਲ ਵੀ, ਆੱਜ-ਕਾੱਲ ਦੇ ਬੱਚੇ ਤੇ ਹਾਰ ਚੀਜ਼ ਦਾ ਕੋਸ਼ਨ ਪੁੱਛਦੇ ਨੇ, ਐਂਜ ਕਯੋਂ ਏ ਐਸੇ ਕਯੁਂ ਬੋਲਾ ਏਦਾ ਕੀ ਮਤਲਬ ਸੀ, ਯੇ ਵੋ ਡਾਂਟਾ ਕਯੁਂ
ਚਲੋ ਏਸਤੂ ਅੱਛਾ ਵੀ ਹੈਗਾ, ਕਿ ਓ ਕੋਸ਼ਨ ਪੁਟ ਅਪ ਕਰਦੇ ਹੈਗੇ ਸਾਮਨੇ ਤੋਂ
ਹਾਂ, ਕੋਸ਼ਨ ਪੁੁਟ ਅਪ ਕਰਦੇ ਨੇ ਪਰ ਫੇਰ ਰਿਪਲਾਈ ਕਰਨਾ ਮੁਸ਼
ਹਾਂਜੀ, ਐ ਤੇ ਹੈਈ ਏ, ਜਿੱਦਾ ਤੇ ਪਤਾ ਏ ਚਲੋ ਓਦਾ ਤਾ ਅਸੀ ਦੇ ਦਾਂਗੇ। ਓ ਕੁਛ ਐਸੀ ਚੀਜ਼ਾਂ ਹਾਂਜੀ, ਨਈ ਕਾਰ ਸਕਦੇ। ਅਸੀ ਆਪ ਸੋਚਾਂ ਚ ਪਜਨ ਤੇ ਹੈਗਾ, ਕਿ ਏਨਾਂ ਨੂੰ ਐ ਚੀਜ਼ ਐ ਪੁੱਛ ਰੇ ਹੈਗੇ ਏਨਾਂ ਨੂੰ ਕਿੱਦਾਂ ਮਤਲਬ ਐਸ ਚੀਜ਼ ਮਤਲਬ ਕਿ ਓਨਾ ਕਿ ਆੱਜ-ਕਾੱਲ ਫੋਨ ਫੋਨ ਤੇ ਆੱਜ-ਕਾੱਲ ਤੁਸੀ ਕੁਛ ਬੱਚੇਆਂ ਨੂੰ ਦੱਸਨ ਦੀ ਲੋੜ ਨੀ ਹੈਗੀ।
ਹਾਂਜੀ, ਓਈ ਚੱਲਦਾ ਪੇਆ ਅੱਜ-ਕੱਲ। ਬੱਚੇਆਂ ਨੂੰ ਐਂਜ ਲੱਗਦਾ, ਪਤਾ ਨੀ ਸਾਨੂੰ ਕਯੋਂ ਬੋਲਦੇ ਪੇਨੇ ਯਾ ਕੀ ਰੀਜ਼ਨ ਏਦੇ ਚ
ਕੋਈ ਸਾਨੂੰ ਕੋਈ ਦਿੱਕਤ ਹੈਗੀ ਆ, ਓਨਾਂ ਨੇ ਆਪਨਾ ਖੋਲਨਾ ਹੈਗਾ ਓਦੇ ਕੋਲ ਪੁੱਛ ਲੈਨਾ ਫੋਨ ਚੂ, ਤੇ ਓਨਾਂ ਨੇ ਆਪਨਾ ਆਨਸਰ ਖੁਦ ਈ ਕਾਰ ਲੈਨਾ ਹੈਗਾ।
ਆੱਜ-ਕਾੱਲ ਓ ਚੈਟ ਜੀ ਪੀ ਟੀ ਵਗੈਰਾ ਦਾ ਵੀ ਕਾਫ਼ੀ ਹੋਗੇਆ ਨਾ, ਐਦੇ ਚ ਬੱਚੇ ਇਂਜੋਏ ਕਰਦੇ ਨੇ ਓਰ ਸਾਰੇ ਕੋਸ਼ਨਸ ਅੱਛਾ, ਹੇਗਾ ਸੀਸ ਟਮ ਹਾਂ, ਨਈ ਤਾ ਈ ਆਪਾਂ ਓ ਕੀਤਾ ਜੀ ਯੋਗਾ ਵਗੈਰਾ ਦੀ ਕਲਾਸਿਸ ਓਰ ਵਆਮ ਪ੍ਰਣਾਯਮ ਥੋੜਾ ਕਰਾਵਾਂਗੇ ਜੀਦੇ ਨਾਲ ਈ
ਕਯੋਂਕੀ ਆੱਜ-ਕਾੱਲ ਬੱਚੇਆਂ ਨੂੰ ਬੱਚੇਆਂ ਨੂੰ ਨਾ ਅਸਥਮਾ ਬੜਾ ਹੋਰੇਆ।
ਹਾਂਜੀ, ਹਾਂਜੀ।
ਖਾਂਸੀ ਦੀ ਪ੍ਰੋਬਲਮ ਓਰ ਦਿੱਲੀ ਵਾਲੀ ਸਾਈਡ ਤੁਸੀ ਓਧਰ ਵਾਲੀ ਸਾਈਡ ਵੇਖੋਗੇ ਤੇ, ਕੀ ਕੀ ਹਾਂ, ਹਾਂ। ਪੋਲਯੁਸ਼ਨ ਇੰਨਾ ਹੋਗੇਆ। ਹੂੰ, ਹੂੰ
ਯਾਂ ਥੋਰਾ ਕੋਈ ਟਾਈਮ ਟੇਬਲ ਵੀ ਥੋੜਾ ਓਨਾ ਦਾ
ਹਾਂ, ਓਰ ਪ੍ਰਨਾਯਮ ਓਰ ਵਆਮ ਨਾਲ ਕੀ ਏ ਸਭ ਚੀਜ਼ਾਂ ਠੀਕ ਹੋ ਜਂਦੀਆਂ ਨੇ। ਏਦੇ ਨਾਲ ਆਪਾਂ ਸਿਖਾਨੇ ਆ ਕੀ ਸਾਹ ਕਿਵੇਂ ਲੈਣਾ ਐ ਕਿੰਨੀ ਦੇਰ ਰੋਕਣਾ। ਤੇ ਲੰਗਸ ਵੀ ਹੁੰਦੀਆਂ ਐਦੇ ਨਾਲ ਕਾਫੀ ਇੰਪਰੂਵ। ਤੇ ਏਸ ਕਰਕੇ ਏ ਕਲਾਸਿਸ ਰੱਖੀਆਂ ਨੇ ਕਿ ਬੱਚੇ ਵੀ ਅਟ੍ਰੈਕ ਧੋਣਗੇ ਜ਼ਰੂਰੀ ਨੀ ਕੀ ਸਾਨੂੰ ਯੋਗਾ ਈ ਕਰਾਣਾ ਅਸੀਂ ਇਹਦੇ ਚ ਡਾਂਸ ਵੀ ਕਰਾਵਾਂਗੇ। ਐਰੋਬਿਕਸ ਵੀ ਕਰਾਵਾਂਗੇ ਹਾਂ ਐਰੋਬਿਕਸ, ਜੁੰਬਾ ਕਲਾਸਿਸ ਵੀ। ਕਰਾਵਾਂਗੇ ਕੀ ਸਾਰਿਆਂ ਦਾ ਇੰਟਰਸਟ ਬਣਿਆ ਰਏ।
ਲੱਲੋ ਤੁਸੀਂ ਔਨਲਾਈਨ ਅਗਰ ਸਟਾਰਟ ਕਰੋਗੇ ਤੇ ਫੇਰ ਮੈਂ ਜੁਆਇਨ ਕਰਾਂਗੀ ਬਾਕੀ ਮੇਰੇ ਜੇੜੇ ਹੈਗੇ ਆ ਮੈਂ ਓਨਾਂ ਕੋ ਪੁੱਛ ਕੇ ਤੁਹਾਨੂੰ ਦੱਸਾਂਗੀ।
ਹਾਂ-ਹਾਂ ਤੇ ਓਫਲਾਈਨ ਵੀ ਕਰ ਲੋ ਨਾ ਤੁਹਾਡਾ ਘਰ ਕੇੜਾ ਦੂਰ ਏ।
ਹਾਂਜੀ ਹਾਂ ਇਥੇ ਆ ਜਾਂਦਾ ਕਬੀ ਕਵਾਰ। ਨਈ ਟਾਈਮ ਲੱਗਦਾ ਚਲੋ ਅੱਜ ਔਨਲਾਈਨ ਲੈ ਲਈ ਤੁਹਾਡੀ ਕਲਾਸ ਅਗਰ ਤੁਸੀਂ ਲਾਂਦੇ ਹੈਗੇ ਓ ਤੇ। ਜਾਂ ਕਦੀ ਕਦੀ ਬੰਦਾ ਕਿਤੇ ਬਾਰ ਗਿਆ ਹੈਗਾ ਅਸੀਂ-ਅਸੀਂ ਚਾਂਦੇ ਕੀ ਸਾਡੀ ਕਲਾਸ ਮਿਸ ਨਾ ਹੋਏ ਤੇ ਵੈਸੇ
ਐ ਤੇ ਦੇਖੋ ਹਰ ਕੋਈ ਆਪਣੇ ਵਾਸਤੇ ਕੱਢ ਈ ਲੈਂਦਾ ਐਸੀ
ਹਾਂਜੀ ਓ ਤੇ ਹੈ ਈ ਐ ਕੱਢਾਂਗੇ ਤੇ ਫੇਰ ਨਿਕਲ ਈ ਜਾਏਗਾ।
ਘੰਟਾ ਨਿਕਲ ਈ ਜਾਏਗਾ। ਚਲੋ ਤੁਸੀਂ, ਸਾਰਿਆਂ ਨੂੰ ਇਨਫੋਰਮ ਕਰਨਾ, ਆਪਣੇ ਸਾਰੇ ਫਰੈਂਡਸ ਨੂੰ, ਗਰੁੱਪ ਵਿੱਚ ਇਨਫੋਰਮ ਕਰਨਾ, ਠੀਕ ਐ। ਚਲੋ ਜੀ, ਥੈਂਕਯੂ ਜੀ ਥੈਂਕਯੂ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ।